ਹੈਲੋ ਹਾਂਜੀ।
ਹਾਂਜੀ ਸਤਿ ਸ੍ਰੀ ਕਾਲ ਜੀ। ਹੋਰ ਕੀ ਹਾਲ ਜੀ।
ਵਧੀਆ, ਵਧੀਆ ਤੁਸੀਂ ਸੁਣਾਓ ਮੈਂ ਤੁਹਾਨੂੰ ਫੋਨ ਕੀਤਾ ਕਿ ਬਈ ਹਰ ਬਾਲ ਬੱਚੇ ਘਰ ਬਾਰ ਪਰਿਵਾਰ ਸਭ ਕੁ ਹੈ ਸਭ ਠੀਕ ਹੈ।
ਹਾਂਜੀ ਹਾਂਜੀ। ਸਭ ਵਧੀਆ ਸਭ ਠੀਕ ਹੈ ਜੀ। ਹਾਂ ਬਸ ਮਲ ਦਾ ਤੇ ਕੁਛ ਨਾ ਕੁਛ ਹਾਂਜੀ ਹਾਂ ਹੋਰ ਤੋਂ ਤਾਂ ਡਰ ਲੱਗਦਾ ਹੀ ਹੈ ਕੋਈ ਨਾ ਕੋਈ ਨਿਊਜ ਐਸੀਆਂ ਮੰਜਿਯਾ ਤੇ ਫੇਰ ਹਾਂਜੀ ਹੋਰ ਸੁਣਾਓ ਤੁਹਾਡੇ ਠੀਕ ਐ ਸੱਬ, ਹਾਂਜੀ ਹਾਂਜੀ ਹ ਹਾਂਜੀ ਹਾਂਜੀ ਸੱਬ ਠੀਕ ਹੈ ਉਦਰ ਕਿਸੀ ਚੀਜ਼ ਦੀ ਸ਼ੋਰਟੇਜ ਤੇ ਨਹੀ ਹੋਈ ਨਹੀਂ ਨਹੀਂ ਸ਼ੋਰਟੇਜ ਉਹ ਬਸ ਸ਼ੁਰੂ ਸ਼ੁਰੂ ਜਿਹੜੀ ਸਿਲੰਡਰ ਦੀ ਕਹਿ ਰਹੇ ਸੀ ਨਾ ਉਹ ਹੋਈ ਦੀ ਸ਼ੋਰਟੇਜ ਹੁਣ ਇਹ ਹੈ ਕਿ ਤੁਸੀ ਜਰਾ ਕਰਾਨਾ ਪੈਂਦਾ ਬੁੱਕ ਜਲਦੀ ਹੋਈ ਫਿਰ ਤੇ ਆ ਜਾਂਦਾ ਏ, ਨਹੀਂ ਤਾਂ ਪਹਿਲਾਂ ਹੁੰਦਾ ਸੀ ਚਲੋ ਜਿਸਲੇ ਮਰਜੀ ਆ ਜਾਂਦਾ ਏ ਕੋਈ ਗੱਲ ਨਹੀਂ।
ਅੱਛਾ-ਅੱਛਾ ਮੁਸ਼ਕਿਲ ਤਾਂ ਹੋ ਹੀ ਗਈ ਆ ਨਾ। ਤੇ ਫਿਰ ਸਿਲੰਡਰ ਕਿੰਨਾ ਟਾਈਮ
ਸਿਲੰਡ ਸਿਲੰਡਰ ਮੇਰਾ ਸਮਝੋ ਮਹੀਨੇ ਮਹੀਨਾ ਚੱਲ ਹੀ ਜਾਂਦਾ ਏ, ਮਹੀਨੇ ਸਵਾ ਮਹੀਨਾ। ਹਾਂਜੀ, ਪਰ ਹੁਣ ਮੈਂ ਇੱਕ ਚੀਜ਼ ਦੇਖੀਏ ਜਦੋਂ ਦੀ ਆ ਸ਼ੋਰਟੇਜ ਆਈ ਨਾ ਸਿਲੰਡਰ ਥੋੜ੍ਹੇ ਘੱਟ ਵੀ ਕਰ ਦਿੱਤੀ ਹੈ। ਇਹਨਾਂ ਨੇ ਵਿੱਚ ਵਾਲੀ ਗੈਸ ਵੀ। ਜਿਹੜੀ ਸਾਡੀ ਸ ਡੇਢ ਮਹੀਨਾ ਚੱਲਦੀ ਸੀ ਨਾ ਥੋੜੀ ਹੋਰ ਘੱਟ ਚੱਲ ਰਹੀ ਹੈ। ਹੂ ਕੁਛ ਪਤਾ ਨੀ ਇਹਨਾਂ ਦਾ ਕੀ ਕੁੱਛ ਕਰਦੇ ਨੇ। ਇਹਨਾਂ ਨੂੰ ਕੁਛ ਕਹਿ ਥੋੜਾ ਸਕਦੇ ਸਾਡੀ ਸਰਕਾਰ ਨੂੰ ਵੀ ਨਾ । ਹਾਂਜੀ, ਹਾਂਜੀ। ਤਵਾਨੁ ਪਤਾ ਹੈ ਨਾ ਹਾਂਜੀ, ਆਹ ਗੈਸ ਬੜੀ ਦਿੱਕਤ ਹੋਈ ਗੈਸ ਦੀ ਬਹੁਤ ਦਿੱਕਤ ਹੋਈ ਸੀ ਬਹੁਤ ਜ਼ਿਆਦਾ, ਹੂ। ਪਿੱਛੇ ਜੇ ਤੇ ਡੋਲ ਵਿਚ ਪਿਛਲੇ ਮਹੀਨੇ ਹੀ ਸਮਝ ਲਓ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੋਈ ਐ ਗੈਸ ਦੀ ਸਿਲੰਡਰ ਦੀ ਕਈ ਛੋਟੇ ਛੋਟੇ ਤੇ ਰੇਹੜੀਆਂ ਵਾਲੇ ਦੇ ਕੰਮ ਵੀ ਬੰਦ ਹੋ ਗਏ ਵਿਚਾਰਿਆਂ ਦੇ ਜਿਹੜੇ ਚੱਲਦੇ ਸੀ
ਹਾਂਜੀ ਹਾਂਜੀ ਉਹੀ ਤੇ ਹੈ ਇੱਥੇ ਵੀ ਇਹੀ ਹੈ ਸਭ ਇਨੀ ਮੁਸ਼ਕਿਲ ਹੈ ਮਹੀਨੇ ਪਰ ਪਹਿਲੇ ਇਕ
ਇੱਕ ਮਹੀਨੇ ਬਾਦੁੱ ਆਉਂਦੀ ਏ ਬੁਕ ਕਰਾਔ ਤੇ ਹਾਂਜੀ ਹਾਂਜੀ ਹਾਂ ਨਹੀਂ ਨਹੀਂ ਨਾ ਨਾ ਪੰ ਹਾਂਜੀ ਹਾਂ ਪੱਚੀ ਦਿਨ ਤੋਂ ਪਹਿਲਾਂ ਤੇ ਮਿਲਣਾ ਹੀ ਨੀ ਨਾ ਪੱਚੀ ਦਿਨ ਤੋਂ ਪਹਿਲਾਂ ਨੀ ਮਿਲੇਗਾ
ਪੈਂਤੀ ਦਿਨ ਬੋਲਦੇ ਨੇ
ਅੱਛਾ ਅੱਛਾ ਸਾਡੇ ਇੱਥੇ ਹੈ ਕਿ ਪੱਚੀ ਦਿਨ ਹਾਂ ਪੱਚੀ ਦਿਨ ਦੀ। ਕਨੈਕਸ਼ਨ ਦੋ ਨੋ, ਦੋ ਹੋਣ ਫਿਰ ਤੇ ਕੋਈ ਚਲੋ ਦਿੱਕਤ ਨੀ ਇੱਕ ਵਾਰੀ ਉਹ ਲੈ ਆਦਾ ਬੰਦਾ, ਇੱਕ ਵਾਰੀ ਦੂਸਰਾ ਲੈ ਆਦਾ। ਜੇ ਕਨੈਕਸ਼ਨ ਇੱਕ ਹੋਏ ਫੇਰ,
ਫੈਮਲੀ ਵੱਡੇ ਔਨਾਂ ਨੂੰ ਤੇ ਫਿਰ ਮੁਸ਼ਕਿਲ ਹੋ
ਜੀ ਹਾਂਜੀ ਹਾਂ ਮੁਸ਼ਕਿਲ ਤਾਂ ਹੈ ਹੁਣ ਨਾਲ ਅਸੀਂ ਹੁਨ ਇੰਡਕਸ਼ਨ ਯੂਜ ਕਰ ਰਹੇ ਹਾਂ ਫਿਰ, ਕਰਨਾ ਪੈਂਦਾ ਕੀ ਕਰੀਏ ਹੁਣ ਪਹਿਲੀਆਂ ਗੱਲਾਂ ਤਾਂ ਰਹੀਆਂ ਨੇ ਨਾਲੇ ਚੁੱਲ੍ਹੇ ਬਾਲੀਏ ਜਾਂ ਕੁਛ ਹੋਰ। ਕਰੀਏ, ਉਹ ਵੀ ਚਲੋ ਵੀ ਹੋਏ ਤੇ ਬੰਦਾ ਕਰ ਲੈਂਦਾ ਵੀ ਚਲੋ ਸ਼ੌਂਕ ਸ਼ੌਕ ਨਾਲ ਉਹ ਵੀ ਹੋ ਜਾਂਦਾ। ਬਈ ਖੁੱਲੇ ਚ ਜਾਂ ਉੱਪਰ ਚੁੱਲਾ ਰੱਖ ਲੇ।
ਸਹੀ ਕਹਿ ਰਹੇ ਅੰਗੀਠੀ ਪਾ
ਹੁੰ, ਗਰਮੀ ਚ ਉੱਥੇ ਨੀ ਨਾ ਕੰਮ ਹੁੰਦਾ ਸਰਦੀ ਚ ਤੇ ਚਲੋ ਬੰਦਾ ਕਰ ਲੈਂ ਹੁੰਦਾ ਵੀ ਚਲੋ ਨਾਲ ਨਾਲ ਸੇਕਿਆ ਜਾਂਦਾ, ਹਾਂਜੀ, ਹਾਂਜੀ ਹਾਂ, ਹਾਂ ਨਹੀਂ ਨਹੀਂ ਹੁਣ ਥੋੜਾ ਬਈ ਥੋੜਾ ਤਰੀਕਾ ਹਾਂਜੀ, ਥੋੜਾ ਤਰੀਕੇ ਨ ਵਰਤਣਾ ਵੀ ਪੈ ਰਿਹਾ ਨਾ ਹੁਣ ਬਈ ਵੇਸ, ਟੇਜ ਵੀ ਨਹੀਂ ਕਰਨੀ। ਕਰੀ ਦੀ। ਇਹ ਵੀ ਥੋੜਾ ਹੋਗਿਆ ਹਮ, ਪਹਿਲਾਂ ਤਾਂ ਲਾਪਰਵਾ ਹਾਂਜੀ, ਨਾ ਨਾ ਪਹਿਲਾਂ ਤਾਂ ਥੋੜੀ ਚਲਦੀ ਸੀ ਪਹਿਲਾਂ ਕਰ ਲੈਂਦੇ ਸੀ ਹ ਨੀ ਕਰਦੇ ਸੀ। ਹੁਣ ਚਲੋ ਮਹਿੰਗਾ ਵੀ ਹੋ ਗਿਆ ਤੇ ਨਾਲੇ ਜਿਹੜਾ ਨਾ ਮਿਲਣ ਦੀ ਦਿੱਕਤ ਉਹ ਜ਼ਿਆਦਾ ਹੈ ਨਾ। ਹ, ਕੁਛ ਸਾ ਹਾਂ, ਸਾਡੇ ਤੇ ਸਮਝੋ ਹਜ਼ਾਰ ਦਾ ਹੀ ਲਗਾਓ ਤੁਸੀਂ ਬਈ ਦੇਣ ਆਏਗਾ ਤੇ ਹਜ਼ਾਰ, ਇਹ ਹੀ ਲੈ ਕੇ ਜਾਏਗਾ। ਕਿਉਂਕਿ ਉਹਨੇ ਆਪਨੇ ਵੀ ਨਾਲ ਪੈਸੇ ਜਿਹੜੇ, ਪੰਜਾਂ ਸੱਠ ਉਪਰੋਂ ਲੈਣੇ ਆ। ਜਿਹੜਾ ਭਾਈ ਡਿਲੀਵਰੀ ਬ੍ਯਾਯ ਆਏਗਾ ਜਿਹੜਾ ਵੀ, ਹੁਣ ਸ਼ਾਇਦ ਨੌ ਸੌ ਸੱਠ ਰੁਪਏ ਦਾ, ਤੇ ਉਹ ਫਿਰ ਪੂਰਾ ਹਜ਼ਾਰ ਹੀ ਲੈ ਕੇ ਜਾਂਦਾ ਹੈ। ਹੂ ਕਿਉਂਕਿ ਘਰ ਜ ਫਿਰ ਇਨੇ ਤੇ ਲਏਗਾ ਹੀ ਪੈਸੇ। ਹਾਂਜੀ। ਠੀਕ ਯਛਾ ਫ ਬਲੈਕ ਬਲੈਕ। ਕ ਜਿਨ੍ਹਾਂ ਨੇ ਲਏ ਹੋਣ ਉਹਏਗਾ ਨਾ। ਹਾਂ! ਇਹੀ ਤੇ ਬਲੈਕ, ਬਲੈਕ ਦਾ ਹੀ ਹ ਹੁ ਅੱਛਾ। ਏਡੇ ਮਹਿੰਗਾ।
ਬਹੁਤ ਮਹਿੰਗਾ। ਫਿਰ ਕੀ ਕਰੀਏ ਫਿਰ ਕੋਈ ਸਟੋਵ ਬੀਏ ਤੇ। ਮਿੱਟੀ ਦਾ ਤੇਲ ਨਹੀਂ ਲੱਭਦਾ।
ਲਿਆਣਾ ਹੀ ਨਾ ਉਹ ਵੀ ਮੁਸ਼ਕਿਲ ਬੜੀ। ਹੋਰ ਕੀ ਚੱਲਿਆ ਹੋਇਆ ਹਾਂਜੀ। ਜੀ ਹਾਂਜੀ! ਹਾਂ ਹਾਂਜੀ! ਨਹੀਂ! ਉਹ ਫੇਰ ਇੰਡਕਸ਼ਨ ਹੀ ਠੀਕ ਹੈ। ਇੰਡਕਸ਼ਨ ਬ ਵਧੀਆ! ਚਲੋ ਸਾਈਲੈਂਟ ਚੀਜ਼ ਆ ਨਾਲੇ ਆਰਾਮ ਨਾਲ ਫਿਰ ਉਹਦੀ ਵੀ ਚਲੋ ਲਾਈਟ - ਲੁਇਟ! ਦਾ ਚਲੋ ਹੁੰਦੀ ਆ ਗੱਲ ਲਾਈਟ ਤੇ ਚਲਾਉਣਾ ਪੈਂਦਾ! ਉਹ ਵੀ। ਹੀਟਰ ਵਾਲਾ ਹਿਸਾਬ ਹੋ ਜਾਦਾ ਵ ਸਮਜੋ ਹਾਜੀ ਹਾਜੀ ਹਾਂਜੀ! ਹਾਂਜੀ। ਹਾਂਜੀ!
ਉਹਹੀ ਆਦਤਾਂ ਪਈਆਂ ਹੋਈਆਂ ਨੇ ਸਾਨੂੰ ਵੀ।
ਤੁਹਾਡੇ ਸਾਈਡ ਚ ਪਾਈਪ ਲਾਈਨ ਵੀ ਸੀ ਤੇ ਪਪ ਲਾਈਨ ਚ ਵੀ ਦਿੱਕਤ ਆ ਰਹੀ ਸੀ।
ਨਹੀਂ! ਨਹੀਂ। ਪਾਈਪ ਲੈਨ ਦੀ ਤਾਂ ਨਹੀਂ ਸੁਣੀ।
ਅਛਾ, ਅਛਾ ਅ ਆਹ ਮੈਂ ਕਿਹਾ ਜਿਨਾ ਦੇ ਪਪ ਲਨ ਲਗੀਓਨਾ ਨੂੰ ਪਤਾ ਨੀ। ਸਿਸਟਮ ਉਹਨਾਂ ਇਨਾ ਦਾ। ਕਿਸ ਤਰ੍ਹਾਂ ਚੱਲ ਰਿਹਾ ਕੰਮ ਉਹਨਾਂ ਤ ਕੋਈ।
ਸਾਡੇ ਗੁਆਂਢ ਹੈਗੇ ਨੇ! ਤੇ ਉਹਨਾਂ ਦੇ ਸਹੀ ਚੱਲਦੀ ਪਈ ਹੈ।
ਤੇ ਵਧਆ ਹੀ ਹੋਏਗਾ। ਮਹੀਨਾ ਜਾਂ ਜੋ ਵੀ ਸਿਸਟਮ ਹਾਂ! ਆ ਰੇਟ ਤੇ ਵਧਆ ਹੈਗਾ ਸਾਡੇ ਤੇ ਇਧਰ ਅਜੇ ਹੈ ਹੀ ਨੀ ਨਾ! ਪਾਈਪ ਲਾਈਨ ਦਾ। ਹੈਗਾ ਹੀ ਨਹੀਂੀ ਹੈ ਕੰਮ ਹਮ। ਸਿਲੰਡਰ ਦਾ ਹੀ ਕੰਮ ਚੱਲ ਰਿਹਾ। ਇਹ ਅ ਕਿ ਹੁਣ ਬੜੀ! ਇਹ ਕਿ ਦਵਾ - ਦਵ ਮੰਗਵਾਉਣਾ ਪੈਂਦਾ! ਪਹਿਲੇ ਹੁੰਦੀ ਸੀ ਥੋੜੀ ਲਾਪਰਵਾਹੀ ਚੱਲ ਮਿਲ ਜਾਣਾ ਉਸੇ ਵੇਲੇ ਮੁੱਕ ਜਾਏਗਾ ਚਲੋ ਉਸੇ ਵੇਲੇ ਵੀ ਆ ਜਾਏਗਾ। ਹੁਣ। ਤੇ ਪਹਿਲਾਂ ਰੱਖਣਾ ਪੈਂਦਾ। ਲਿਆ ਕੇ! ਐਡਵਾਂਸ ਬਈ! ਕਿਉਂਕਿ ਦਿੱਕਤ ਹੋ ਜਾੇ ਤੇ ਫਿਰ ਬੜੀ ਮੁਸ਼ਕਿਲ ਹਾਂ! ਮੈਂ ਫਿਰ ਪੱਚੀ ਹੋਰ ਕੀ ਪੱਚੀ ਦਿਨ ਹੁੰ ਨਾ ਤੇ ਮੈਂ ਮਤਲਬ ਤੀਵੇ ਦਿਨ ਮੰਗ ਲੈਂਦੀ ਆ। ਫਰ ਕਈ ਵਾਰੀਦਾ ਦਸ ਦਿਨ ਜਾਏ ਨਾ ਜਾਏ ਕੁਛ ਪਤਾ ਨਹੀਂ ਹੈ। ਹਾਂਜੀ ਕਿਉਂਕਿ ਪਿਆ ਹੋਏਗਾ ਕੋਲ ਫਿਰ ਕੋਈ ਪਰੇਸ਼ਾਨੀ ਨੀ ਨਾ, ਹਾਂਜੀ ਨਹੀਂ-ਨਹੀਂ, ਨਹੀਂ ਨਾਲ ਦੇ ਨਾਲ ਨਹੀਂ ਪੱਚੀ ਦਿਨ ਬਾਦ। ਪੱਚੀ ਜਦੋ ਸਿਲੰਡਰ ਅਸੀਂ ਅੱਜ ਲਿਆਦਾ ਤੋਂ ਪੱਚੀ ਦਿਨ ਬਾਅਦ ਹੁੰਦਾ।
ਬੁੱਕ ਹੋ ਕੇ ਤੇ ਫਿਰ ਨਾਲ ਮਿਲ ਜਾਂਦਾ।
ਹਾਂਜੀ-ਹਾਂਜੀ। ਹੂ ਪੱਚੀ ਦਿਨ ਬਾਹਰ ਤੁਸੀਂ ਚਾਹੇ ਬਿਨਾਂ ਬੁਕਿੰਗ ਤੋਂ ਵੀ ਲੈ ਆਓ ਤਦ ਵੀ ਦੇ ਦਿੰਦੇ ਆ ਹਮ।
ਅੱਛਾ-ਅੱਛਾ।
ਹਾਂਜੀ ਬੁੱਕ ਕਰਾਵਾਂਗੇ ਤੇ ਫੇਰ ਹਫਤਾ ਹੋਰ ਜਾਏਗਾ ਇਹ ਆ ਹਾਂਜੀ ਹਾਂਜੀ ਇਹ ਮਤਲਬ ਹਫਤਾ ਲੱਗ ਜਾਂ ਹੈਨਾ ਉਸ ਚੀਜ਼ ਨੂੰ। ਬੁੱਕ ਕਰਾ ਕੇ ਵੀ ਹਾਂਜੀ।
ਹਾਂ ਮੈਂ ਵੀ ਇਹੀ ਸੋਚਿਆ ਸੀ ਥੋੜੇ ਜਿਹੇ ਕੱਚੇ ਕੋਲੇ ਮੰਗ ਕੇ ਰੱਖੇ ਨੇ ਉਹ ਤੇ ਉਹਦੇ ਵਿੱਚ ਅਸੀਂ ਚੁੱਲੇ ਚ ਰੱਖ ਕੇ ਬਣਾ ਲੈਂਦੇ ਸੀ ਦਾਲ ਦੂਲ ਥੋੜੀ ਵਿੱਚ ਥੋੜ੍ਹਾ ਜਿਹਾ ਬੜਾ ਮੁਸ਼ ਕਿਲ ਹੋ ਗਿਆ ਸਾਨੂੰ ਵੀ।
ਵੀ ਇੱਕ ਅੱਧੇ ਦਿਨ ਤੇ ਚਲੋ ਬੰਦਾ ਸ਼ੌਂਕ-ਸ਼ੌਂਕ ਨਾਲ ਕਰ ਲੈਂਦਾ ਬਾਅਦ ਚੋਂ ਵੀ ਮੁਸ਼ਕਿਲ ਲੱਗਦੀ ਏ। ਹਾਂਜੀ ਉਹੀ ਚਾਵਲ ਉਬਾਲ ਲੇ, ਦਾਲ ਉਬਲ ਗਈ ਇੰਨਾ ਹੀ ਬੜਾ ਤੇ ਬਾਕੀ ਤੜਕਾ ਲਗਾ ਲਿਆ ਗੈਸ ਤੇ। ਹਾਂਜੀ-ਹਾਂਜੀ ਇੰਨਾ ਹੀ ਕੰਮ ਕਰ ਲੈਂਦੀ ਸੀ। ਹਾਂ ਬਸ ਇਨਡਕਸ਼ਨ ਦੇ ਵਿੱਚ ਕਰੰਟ ਤੇ ਨਹੀਂ ਮਾਰਦਾ ਤੁਹਾਨੂੰ? ਨਹੀਂ- ਨਹੀਂ ਇਨਡਕਸ਼ਨ ਕਰੰ ਕਰੰਟ ਵਗੈਰਾ ਨੀ ਮਾਰਦਾ ਬਸ ਉਹਦਾ ਸਿਸਟਮ ਹੁੰਦੇ ਬਟਨ ਵਗੈਰਾ ਹਾਂ ਕਰੰਟ ਦਾ ਨਹੀਂ ਕੋਈ ਕੰਮ। ਸਾਈਲੈਂਟ ਕੰਮ ਹੈ ਸਗੋਂ ਸ਼ਾਂਤੀ ਨਾਲ ਲੱਗਾ
ਅੱਛਾ ਤੁਸੀਂ ਫਿਰ ਹੁਣੇ ਹੀ ਲਿਆ
ਨਹੀਂ ਅਸੀਂ ਸ ਅਸੀਂ ਪਹਿਲੇ ਵੀ ਲਿਆ ਸੀ ਇੱਕ ਜਦੋਂ ਸ਼ੁਰੂ-ਸ਼ੁਰੂ ਚ ਚੱਲੇ ਸੀ ਨਾ। ਤੇ ਉਹ ਸਾਡਾ ਇੱਕ ਤੇ ਖ਼ਰਾਬ ਹੋ ਗਿਆ ਫਿਰ ਉਸ ਤੋਂ ਬਾਅਦ ਉਹਦੀ ਜ਼ਰੂਰਤ ਹੀ ਨਹੀਂ ਕਦੀ ਪਈ ਚੱਲਦਾ ਪਿਆ ਅਸੀਂ ਸਿਲੰਡਰ ਆਰਾਮ ਨਾਲ ਚੱਲ ਰਿਹਾ ਹੁਣ ਜਦੋਂ ਉਹਦੀ ਦਿੱਕਤ ਹੋਈ ਨਾ ਫਿਰ ਲੈਣਾ ਲਿਆ ਸੀ। ਹਾਂਜੀ ਕਿਉਂਕਿ ਐਮਰਜੈਂਸੀ ਤੇ ਹੋਣਾ ਚਾਹੀਦਾ ਨਾ ਬਏ ਚਾਂਸ ਨਾ ਮਿਲੇ ਸਿਲੰਡਰ ਤੇ ਫਿਰ ਦਿੱਕਤ ਆਉਂਦੀ ਹ ਨਹੀਂ ਬਿਜਨਸ ਉਹਦਾ ਇੰਡਕਸ਼ਨ ਦਾ ਇਹ ਹੈ ਨਾ ਕਿ ਉਹਦੇ ਭਾਂਡੇ ਵੀ ਫੇਿਰ ਅਲੱਗ ਹੀ ਹੁੰਦੇ ਆ ਉਹਦੇ ਆਮ ਜਿਹੜੇ ਅਸੀਂ ਘਰ ਵਰਤਦੇ ਆ ਨਾ! ਉਹ ਨਹੀਂ ਵਰਤੇ ਜਾਂਦੇ ਕੂਕਰ, ੋਂ ਉਦਾਦ ਅਲੱਗ ਹੁੰਦਾ ਸਭ ਕੁੱਛ ਅਲੱਗ ਹੁੰਦਾ ਚਾਹ ਬਣਾਉਣ ਵਾਲਾ ਵੀ ਮੇਨ ਤਾਂ ਚਲੋ ਕੁੱਕਰ ਹੀ ਹੁੰਦਾ ਨਾ ਸਬਜ਼ੀਆਂ ਦਾਲਾਂ ਬਣਾਉਣੀਆਂ ਇੱਕ ਚਾਹ ਬਣਾਉਣ ਵਾਲਾ ਫੰਡ ਸ ਮਤਲਬ ਸਭ ਉਹਦੇ ਅਲੱਗ ਹੀ ਹੁੰਦੇ ਆ ਤਵਾ ਵਗੈਰਾ ਵੀ ਅਲੱਗ ਹੀ! ਅਲੱਗ ਹੁੰਦੇ ਆ ਉਹਦੇ! ਉਹਦਾ ਬੇਸ ਥੋੜਾ ਹੋਰ ਹਾਬ ਦਾ ਹੁੰਦਾ ਨਾ ਉਹ ਥੱਲਿਓ ਭਾਂਡੇ ਫੇਿਰ ਹੋਰ ਹਾਬ ਦੇ ਹੁੰਦੇ ਆ ਇਹ ਹੈ! ਕਿ ਉਹ ਭਾਂਡੇ ਅਸੀਂ ਗੈਸ ਤੇ ਵੀ ਵਰਤ ਸਕਦੇ ਹਾਂ ਜੇ ਲੇਕਿਨ! ਗੈਸ ਵਾਲੇ ਸਿਲੰਡਰ ਵਾਲੇ ਭਾਂਡੇ ਅਸੀਂ ਤੇ ਨਹੀਂ ਵਰਤ ਸਕਦੇ ਪਛਦੇ ਇੰਡਕਸ਼ਨ ਦਾ ਆਪਣਾ ਹੈ। ਹਾਂਜੀ ਘੋਂ ਵੀ ਨਾ ਲਿਆਣੇ ਪੈਂਦੇ ਆਜੀ ਹਾਂਜੀ, ਹਾਂਜੀ ਅਸੀਂ ਕੂਕਰ ਵੀ ਲਿਆ ਇੱਕ ਨਹੀਂ ਕੂਕ ਲਿਆ ਇੱਕ ਕੜਾਾਈ ਸਾਡੇ ਕੋਲ ਪਹਿਲੀ ਹੈਗੀ ਸੀ। ਹਾਂ! ਪਹਿਲਾਂ ਹੈਗਾ ਸੀ ਨਾ ਇੰਡਕਸ਼ਨ। ਲਣ ਤੇ ਉਹਦੇ ਨਾਲ ਕਢਾਈ ਵੀ ਹੈਗੀ ਸੀ ਇੱਕ ਦੋ ਪਤੀਲੇ ਲਾਏ ਆ ਇੱਕ ਸਟੀਲ ਵਾਲਾ ਜਿਸ ਚ ਦੁੱਧ ਦੁੱਧ ਵਗੈਰਾ ਬੁਆਇਲ ਹੋ ਜਾਂਦਾ ਹੈ। ਹਮ ਇੱਕ ਚਾਹ ਵਾਲਾ ਬਰਤਨ ਹਮ ਹਜੇ ਇੰਨਾ ਹੀ ਮਤਲਬ! ਕੰਮ ਕਰੀ ਦੇ ਨਾ ਹਜੇ। ਚਲੋ! ਸਿਲੰਡਰ ਤਾਂ ਹੈ ਨਾਲ। ਮਤਲਬ ਜਿਵੇਂ ਰਾਜਮਾਂ ਵਗੈਰਾ ਕੁਛ ਸ ਦਾਲਾਂ ਵਗੈਰਾ ਬਣਾਉਣੀਆਂ ਹੋਣ ਤਾਂ ਉਹ ਬਣਾ ਲਈ ਦੀ ਆ! ਬਾਕੀ ਕੰਮ, ਗੈਸ ਤੇ ਕਰ ਲਈ ਦੇ ਤੜਕੇ ਵਗੈਰਾ। ਹਾਂਜੀ! ਇਹ
ਆ ਰ ਰ ਰ ਰ ਰ ਰ ਰਗ ਕੜਾਹੀ ਤੇ ਮੇਰੇ ਕੋਲ ਹੈਗੀ ਹੈ। ਤੇ ਉਹਦੇ ਨਾਲ ਕੁੱਕਰ ਔਰ ਇੱਕ ਫਰਾਈ ਪੈਨ।
ਅਸੀਂ ਆਮ ਜੇ ਅੱਜ ਕੱਲ ਕੋਈ ਕੁੱਕਰ ਅਸੀਂ ਨਵਾਂ ਲਿਆ ਵੀ ਹੈ ਨਾ ਅਤੇ ਅੱਜ ਕੱਲ੍ਹ ਵੈਸੇ ਇੰਡਕਸ਼ਨ ਵਾਲੇ ਕੁੱਕਰ ਆਉਂਦੇ ਆ। ਵੀ ਚਾਹੇ ਜੇ ਅਸੀਂ ਅੱਜ ਕੱਲ੍ਹ ਕੋਈ ਖ਼ਰੀਦਿਆ ਹੋਏ ਕੂੱਕਰ ਜਾਂ ਥੋੜ੍ਹੇ ਦਿਨ ਪਹਿ ਸਾਲ ਦੋ ਪਹਿਲੇ ਉਹ ਆਉਂਦੇ ਇੰਡਕਸ਼ਨ ਵਾਲੇ ਅੱਜ ਕੱਲ੍ਹ ਹਾਂਜੀ! ਚਾਹੇ ਉਹ ਗੈਸ ਤੇਤੇ ਵਰਤੋ ਤੇ ਚਾਹੇ ਉੱਧਰ ਵਰਤੋ ਤੁਸੀਂ
ਨਹੀਂ ਨਹੀਂ ਐਕਚੁਲੀੈਂ ਮੈਂ ਵੀ ਇਹੀ ਸੋਚ ਰਹੀ ਹਾਂ, ਮੈ ਵੀ ਇੱਕ ਇੰਡਕਸ਼ਨ ਮੰਗਵਾਉਣੀ ਹ ਮੈਂ ਵੀ ਤੇ ਉਹ ਫਿਰ ਬਹੁਤ ਜ਼ਰ ਉਹਦੇ ਨਾਲ ਫਿਰ ਮੇਰੀ ਗੈਸ ਤਾਂ ਪੂਰਾ ਮਹੀਨਾ ਚਲੇ ਰਿ।
ਹਾਂਜੀ-ਹਾਂਜੀ। ਹੂ। ਹਾਂਜੀ ਠੀਕ ਹੈ। ਪੈਂਜੀ ਭੌਤ ਚੰਗਾ ਲਗਿਆ। ਹਾਂਜੀ ਠੀਕ ਹੈ। ਤੁਸੀ ਸੁਝਵ ਦਿੱਤਾ ਮੈਨੂੰ। ਹਾਂਜੀ ਠੀਕ ਹੈ ਜੀ, ਕਰਨਾ ਫਿਰ ਹਾਂਜੀ।
ਚੰਗਾ ਜੀ ਸਤਿ ਸ੍ਰੀ ਅਕਾਲ।
ਕੱਲ